ਹ। ਹੈਲੋ ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ।
ਵਧੀਆ ਵਧੀਆ ਤੁਸੀਂ ਦੱਸੋ।
ਤੁਹਾਡੀ ਆਵਾਜ਼ ਨਾ ਬੜੀ ਧੀਰੇ ਆ ਰਹੀ ਹੈ ਥੋੜੀ ਜ਼ੋਰ ਨਾ ਬੋਲ ਜੋੋਰ ਨਾਲ ਬੋਲਾਂਗੇ।
ਹਾਂਜੀ ਹਾਂਜੀ ਜ਼ਰੂਰ।
ਆਵਾਜ਼ ਬੜੀ ਘਟ ਐ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ।
ਹਾਂਜੀ ਹਾਂਜੀ ਸਭ ਠੀਕ ਹੋਰ ਰੋਟੀ ਪਾਣੀ ਹੋ ਗਿਆ ਤੁਹਾਡਾ।
ਨਹੀਂ ਸਾਡਾ ਨੀ ਆਇਆ ਅਜੇ। ਬਣਾਉਣੀ ਹੈ।
ਸਵੇਰੇ ਲੇਟ ਰਾਤੀ ਵੀ ਲੇਟ ਸਵੇਰੇ ਵੀ ਲੇਟ
ਅਸੀਂ ਲੇਟ ਹੀ ਲੇਟ ਆ ਬਸ।
ਤੇ ਦੁਪਿਹਰ ਦੀ ਕਦੋਂ ਖੋਗੇ ਫੇਰ
ਦੁਪਹਿਰ ਦੀ ਢਾਈ ਤਿੰਨ ਵਜੇ।
ਓਕੇ ਅਸੀਂ ਵੀ ਢਾਈ ਤਿੰਨ ਹੀ ਖਾਨੇ ਹਾਂਜੀ ਹਾਂਜੀ।
ਅਸੀਂ ਖਾਨੇ ਹ ਫਿਰ।
ਮੈਂ ਵੀ ਅਸੀਂ ਵੀ ਤਾਂ ਹੀ ਖਾਂਦੇ ਹਾਂ ਜਦੋਂ ਮੇਰੇ ਭੈਣ ਭਰਾ ਆਉਂਦੇ ਨੇ ਸਕੂਲ ਤੋਂ ਭੈਣ ਤੇ ਮੇਰੀ ਦੋ ਵ ਜੇ ਆ ਜਾਂਦੀ ਉਹਦੀ ਇੱਕ ਪੰਜ ਤੇ ਛੁੱਟੀ ਹੁੰਦੀ ਹੈ ਫੇਰ ਔਟੋ ਵਾਲਾ ਜਾਂਦਾ ਪਾਉਣੇ ਦੋ। ਇਨਾ ਵਿਚਾਰੀ ਉੱਥੇ ਬੈਠੀ ਰਹਿੰਦੀ ਹੈ। ਫਿਰ ਉਹ ਆਉਂਦੀ ਹੈ ਫਿਰ ਉਸ ਤੋਂ ਬਾਅਦ ਪੌਣੇ ਤਿੰਨ ਵਜੇ ਭਰਾ। ਆਦਾ।
ਅੱਛਾ ਹੋਰ ਤੁਹਾਡਾ ਹੋਗਾ ਨਾਸਤਾ।
ਹਾਂਜੀ ਹਾਂਜੀ।
ਆੱਜ। ਹ।
ਆਲੂ ਗੋਭੀ ਬਣਾਈ ਸੀ ਸਵੇਰੇ ਮੰਮੀ ਨੇ ਕੁੱਕਰ ਦੀ ਸੀਟੀਆਂ ਮਾਰ-ਮਾਰ ਕੇ ਠਾਤਾ।
ਸਾਸੀ ਕਾਲ।
ਚਲੋ ਵਦੀਆ।
ਹਾਂਜੀ, ਹਾਂਜੀ ਸਵੇਰੇ ਬਣਾਈ ਐ। ਸਕੂਲ ਵੀ ਲੈਗੇਆ ਨਾ, ਸਕੂਲ ਵੀ ਪਤਾ ਨੀ ਸਕੂਲ ਆਲੂ-ਗੋਬੀ ਲੈਕੇ ਗੇਆ। ਆਲੂ ਵਾਲੀ ਰੋਟੀ ਲੈ ਕੇ ਗਐ ਪਤਾ ਨੀ ਮੈਨੂੰ
ਠੀਕ।
ਹੋਰ ਦੱਸੋ ਤੋਹਾਡਾ।
ਜਲਦੀ ਉੱਠੇ ਕੀ।
ਮੈਂ ਕੇਆ ਜਲਦੀ ਉਠ ਗੀ ਸੀ।
ਮੈਂ ਤਾ ਕੁੱਕਰ ਦੀ ਸੀਟੀਆਂ ਸੁਨ ਕੇ ਉੱਠ ਗਈ ਆਂ।
ਅੱਛਾ ਮੈਂ ਪੋਨੇ ਆੱਠ ਉਠੀ ਸੀ ਅੱਜ।
ਓਕੇ।
ਹੁਨ ਤੋਆਡੀ ਕੋਈ ਬਚਪਨ ਦੀ ਯਾਦ
ਬਚਪਨ ਦੀ ਯਾਦ। ਐਸੀ ਤਾ ਕੋਈ ਨੀ ਐ ਜੋ ਮਤਲਬ ਜੇੜਾ ਵੀ ਪਲ ਯਾਦ ਕਰੀਏ ਓਈ ਯਾਦਗਾਰ ਹੋ ਜਾਂਦਾ ਬੋਤ ਨੈ ਸੀ ਉਲ ਟੀ ਸਿੱਧੀ ਹਰਕਤਾਂ। ਏਕ ਵਾਰ ਦੀ ਗਾੱਲ ਦੱਸਨੀ ਆ ਮੈਂ ਤਾਨੂੰ ਮੇਰੀ ਮਾਸੀ ਨੇ ਨਾ ਬੁੜਾ ਹੋਏਆ ਸੀ। ਤੇ ਓਨਾਂ ਨੇ ਨਾ ਪਾਠ ਰਖਵਾਏਆ ਸੀ ਨਾ ਓਨਾਂ ਦੇ ਘਾੱਰ ਗਏ।
ਹੂੰ।
ਤੇ ਓਥੇ ਨਾ ਫਨਟਲ ਦਾ ਪਾਠ ਸੀ। ਫੇਰ ਪਾਰਟੀ ਸੀ ਪਤਾ ਨੀ ਸ਼ਾਮ ਨੂੰ ਐਨਾ ਯਾਦ ਨੀ ਐ ਫੇਰ ਅਸੀ ਗਏ ਓਥੇ। ਤੇ ਓਥੇ ਨਾ ਮੇਰੀ ਏਕ ਕੁੜੀ ਨਾਲ ਲੜਾਈ ਬੱਜਗੀ‌ ਮੇਰੀ ਨਾ ਬੱਜਦੀ ਬੋਤ ਐ। ਮਤਲਬ ਕੋਈ ਮੇਰੇ ਅੱਗੇ ਅਕੜ ਦਖਾਏ ਨਾ ਮੈਨੂੰ ਪਸਾੰਦ ਨੀ।
ਅੱਛਾ।
ਫੇਰ ਨਾ ਓਦੇ ਨਾਲ ਲੜਾਈ ਬਾਜਗੀ ਮੇਰੇ ਨਾਲ ਮੇਰੀ ਪੈਨ ਸੀ ਭੂਆ ਦੀ ਕੁੜੀ।
ਹੂੰ।
ਤੇ ਓ ਮੈਨੂੰ ਕੈਂਦੀ, ਕੈਂਦੀ ਯਾਰ ਐਨੂੰ ਸਬਕ ਸਖਾਣਾ ਪੋ ਓ ਨਾ ਚਲੀ ਗਈ ਓਦੀ ਮੰਮੀ ਆਗੀ। ਤੇ ਫੇਰ ਓਦੀ ਮੰਮੀ ਕੈਂਦੀ ਸਾਨੂੰ ਵੀ ਲੜਦੇ ਨੀ ਬੇਟਾ ਓਨੂੰ ਵੀ ਕੈਂਦੀ ਤੇ ਸਾਨੂੰ ਵੀ ਕੈਂਦੀ। ਤੇ ਮੇਰੀ ਜੇੜੀ ਪੈਣੀ ਭੂਆ ਦੀ ਕੁੜੀ ਓ ਕੈਂਦੀ, ਕੈਦੀ ਐਨੂੰ ਸਬਕ ਤੇ ਸਖਾਣਾ ਪਏਗਾ‌ ਮੈਂ ਕੇਆ ਹੁਣ ਕੇ ਕਰੀਏ ਕੈਂਦੀ ਐਨੇ ਚੱਪਲ ਪਾਈ ਏ ਨਾ ਮਾਸੀ ਆਰ ਦੇ ਘਾੱਰ ਦੇ ਨਾ ਪਿ ਪਿੱਛੇ ਨਾ ਨੈਰ ਜੀ ਹੀ ਮਤਲਬ ਜਿਸ ਤਰਾਂ ਛੱਪਰ ਨੀ ਹੁੰਦਾ ਪਾਣੀ ਕੱਠਾ ਹੋਏਆ ਹੁੰਦਾ ਡੂੰਘਾ ਹੁੰਦਾ ਪਰ ਓ। ਅਸੀ ਨਾ ਓ ਚੱਪਲ ਪਾਈ ਜੇੜੀ ਓਨੂੰ ਚੁੱਕ ਕੇ ਨਾ ਨੈਰ ਚ ਸਾੱਟ ਤੀ। ਥੋੜੀ‌ ਦੇਰ ਬਾਦ ਨਾ ਏਕ ਬਜ਼ੁਰਗ ਜੀ ਆਂਟੀ ਆਈ, ਅਸੀ ਓਥੇ ਈ ਬੈਠੇ ਹਾਂ ਕੁਰਸੀਆਂ ਡਾ‌ਕੇ ਕੈਂਦੀ ਪੁੱਤਰ ਤੁਸੀ ਮੇਰੀ ਚੱਪਲਾਂ ਦੇਖੀਆਂ ਨੇ ਬਾੱਸ ਜਦੋਂ ਓਨੇ ਐ ਗਾੱਲ ਬੋਲੀ ਮੈਂ ਤੇ ਮੇਰੀ ਭੈਣ ਏਕ-ਦੂਜੇ ਦੇ ਮੂ ਵਲ ਦੇਖਨ ਲਾਗੇ।
ਮੈਂ ਕੇਆ ਹਾ ਸਟਣੀ ਓਦੀ ਚੱਪਲਾਂ ਹੀਆਂ ਸਾਟ ਤੀ ਆਂਟੀ ਦੀਆਂ ਵਿਚਾਰੀ ਦੀ ਕੋਈ ਗ਼ਲਤੀ ਵੀ ਨੀ ਓਰ ਸਾਨੂੰ ਐਨਾ ਦੋਖ ਹੋਏਆ ਮੈਂ ਕੇਆ ਜਮੀ ਬਜ਼ੁਰਗ ਪਈ ਆ ਹੁਨ ਚੱਪਲਾਂ ਕਿੱਥੁ ਲੇਆ ਕੇ ਦੇਈਏ ਦੁਬਾਰਾ ਦੇਖਣ ਗਏ ਓਦੇ ਛੱਪਰ ਦੇ ਵੇਚ ਈ ਪੋਂਚ ਗਈਆਂ ਏਨੀ ਅੱਗੇ ਪੋਂਚ ਗਈਆਂ ਓ ਚੱਪਲਾਂ। ਮੈਂ ਕੋ ਹੋਨ ਅੰਦਰ ਵੀ ਨੀ ਕੋਦ ਸਕਦੇ। ਉਲਟੇ ਕੰਮ ਤੇ ਬੋਤ ਕੀਤੇ। ਹੋਰ ਇਕ ਵਾਰ ਮਾਮੂ ਦੀ ਸ਼ਾਦੀ ਸੀ ਉੱਥੇ ਪਾਠ ਰਖਵਾਇਆ ਸੀ। ਸੁਖਮਣੀ ਸਾਹਿਬ ਦਾ ਤੇ ਉਥੇ ਨਾ ਉਨਾਂ ਨੇ ਨਾ ਮਤਲਬ ਉਨਾਂ ਦੇ ਘਰ ਦੇ ਸਾਹਮਣੇ ਨਾ ਪਲਾਟ ਆ ਉਨਾਂ ਦਾ ਹੀ ਐ। ਤੇ ਉਦੇ 'ਚ ਚਾਰ ਦਵਾਰੀ ਉਹਨਾਂ ਨੇ ਸਬਜ਼ੀਆਂ ਲਾਈਆਂ ਉਥੇ ਖੱਡਾ ਕੀਤਾ ਉਨਾਂ ਨੇ ਮਿੱਟੀ ਪੱਟੀ ਏ। ਤੇ ਮੈਂ ਤੇ ਮੇਰੀ ਭੈਣ ਨੇ ਭੂਆ ਦੀ ਕੁੜੀ ਨੇ ਅਸੀ ਨਾ ਚੁੱਕ-ਚੁੱਕ ਕੇ ਸਾਰਿਆਂ ਦੀ ਚੱ ਪਲਾ ਖੱਡੇ 'ਚ ਸੱਟ ਤੀਆਂ ਤੇ ਉੱਪਰ ਉਦੇ ਓ ਕੱਟੇ ਰੱਖ ਤੇ ਵੀ ਕਿਸੇ ਨੂੰ ਚੱਪਲ ਨਾ ਲੱਭਣ ਸਾਰੇ ਬਾਰ ਆਏ ਕੈਂਦੇ ਚੱਪਲਾਂ ਕਿੱਧਰ ਗਈਆਂ ਨੇ ਤੇ ਪਲਾਂ ਕਿੱਧਰ ਗਈਆਂ ਨੇ ਤੇ ਮੇਰੀ ਭੈਣ ਕੈਂਦੀ ਕਬਾੜੀਆ ਚੁਕ ਕੇ ਲੈ ਗਿਆ ਓ ਤੇ ਬਾਦ 'ਚ ਏਕ ਆਂਟੀ ਨੇ ਸਾਨੂੰ ਦੇਖ ਲਿਆ ਉਨੇ ਕਿਆ ਬੀ ਐ ਦੋਨਾਂ ਨੇ ਈ ਛਪਾਈਆਂ ਨੇ ਮੈਂ ਦੇਖ ਲਿਆ ਸੀ ਐਨਾਂ ਨੂੰ
ਫੇਰ
ਬੋਤ ਉਲਟੇ ਕੰਮ ਕੀਤੇ ਨੇ ਬਸ ਫਿਰ ਅਸੀ ਭੱਜ ਗਏ।
ਐ ਈ ਯਾਦਾਂ ਰਏ ਜਾਂਦੀਆਂ ਨੇ ਬਸ
ਹਾਂਜੀ-ਹਾਂਜੀ ਤੇ ਮਾਸੀ ਦੀ ਹਾਂਜੀ ਬੋਤ ਅਸੀ ਤੇ ਬੋਤ ਉਲਟੇ ਕੰਮ ਕੀਤੇ ਨੇ। ਮੇਰੀ ਨਾ ਨਾਨੀ ਐ ਨਾ ਜੋ ਮਤਲਬ ਦੂਜੀ ਨਾਨੀ ਐ ਮੇਰੀ ਉਨਾਂ ਦੀ ਕੁੜੀ
ਹੂੰ
ਮਾਸੀ ਲੱਗਦੀ ਐ ਵੈਸੇ ਤਾਂ ਪਰ ਬੋਲਦੇ ਨੀ ਆਪਾਂ ਹੁਣ ਪਰ ਵਿਆਹ 'ਚ ਗਏ ਸੀ ਨਾ ਜਦੋਂ ਉਦੇ ਤੇ ਨਾ ਬਰਾਤ ਤ ਆਨ ਲੱਗੀ ਏਨਾਂ ਨੇ ਨਾ ਸਾਨੂੰ ਫੁੱਲ ਲੈਣ ਭੇਜਤਾ ਵੀ ਗੁਲਾਬ ਦੇ ਫੁੱਲ ਲੈ ਕੇ ਆਇਓ ਮੇਰੇ ਨਾਲ ਨਾ ਹਮੇਸ਼ਾ ਜੇ ਮੈਂ ਤੇ ਮੇਰੀ ਭੂਆ ਦੀ ਕੁੜੀ ਅਸੀ ਦੋਏ ਕੱਠੇ ਆ ਨਾ ਕੋਈ ਨਾ ਕੋਈ ਕਾਂਡ ਹੋਏਗਾ ਯਾ ਕੋਈ ਉਲਟੀ ਸਿੱਧੀ ਹਰਕਤ ਤੇ ਅਸੀ ਗਏ ਫੁੱਲ ਲੈਣ। ਖੂਹ ਦੇ ਕੋਲ ਪੇਡਾ ਸੀ ਅਸੀ ਓ ਇੱਥੋਂ ਤੋੜ ਕੇ ਲਏ ਔਰ ਖੂਹ ਤੋਂ ਨਾ ਚਾਰ ਦੁਆਰੀ ਵੀ ਨਹੀਂ ਸੀ ਡਰ-ਡਰ ਕੇ ਸੀ ਗਏ ਤੋੜਨ ਤੇ ਇੰਨੀ ਮੁਸ਼ਕਿਲ ਨਾਲ ਤੋੜ ਕੇ ਲੈ ਸੱਤ ਅੱਠ ਲੱਗੇ ਸੀ ਸਾਰੇ ਤੋੜਦੇ ਅੱਗੇ ਆਏ ਤੁਹਾਨੂੰ ਪਤਾ ਹੈ ਪਿੰਡ 'ਚ ਡੰਗਰ ਰੱਖਦੇ ਨੇ।
ਤੇ ਨਾ ਓਧਰੋਂ ਆਏ ਤੇ ਉਹ ਨਾ ਅੱਗੇ ਇੰਨੇ ਸਾਰੇ ਡੰਗਰ ਖੜੇ ਮੈਂ ਕਿਹਾ ਯਾਰ ਹੁਣ ਕੀ ਕਰੀਏ ਕੈਂਦੀ ਇਹਨਾਂ ਦੇ ਵਿੱਚ 'ਚ ਜਾਣਾ ਪਏਗਾ ਵੀ ਬਰਾਤ ਦਾ ਵੀ ਟੈਮ ਹੋ ਗਿਆ ਢੋਲ ਬੱਜਦਾ ਮੈਂ ਪਹੁੰਚ ਗਈ ਹੋਣੀ ਆ ਗੁਰਦੁਆਰੇ ਕੋਲ ਤੇ ਮੈਂ ਕਿਆ ਹਾਂ ਯਾਰ ਚੱਲਣਾ ਪਏਗਾ ਹੁਣ ਤੇ ਅਸੀਂ ਗਏ ਉਹ ਉਹਨਾਂ ਦੇ ਵਿੱਚੋਂ ਡੰਗਰਾਂ ਦੇ ਵਿੱਚੋਂ ਮੱਝ ਨੇ ਪੂਛ ਮਾਰਤੀ ਸਾਰੇ ਫੁੱਲ ਥੱਲੇ
ਔਰ ਓ ਡਿੱਗ ਵੀ ਗੋਬਰ 'ਚ ਗਏ ਜਦੋਂ ਓ ਗੋਬਰ 'ਚ ਡਿੱਗੇ ਕੈਂਦੀ ਹੁਣ ਵਾਪਸ ਚੱਲ। ਕਿੱਥੇ ਲੈਣ ਮੈਂ ਕਿਆ ਤੂੰ ਪਾਗਲ ਐਂ ਮੈਂ ਕਿਆ ਉਹ ਦੂਜਾ ਪੇਡਾ ਦੇਖੀ ਜੇ ਮੈਂ ਖੂਹ ਦੇ ਉੱਪਰ ਆ ਤੇ ਮੈਨੂੰ ਵਿਚ ਸਟਣਾ ਕੈਂਦੀ ਨਈ ਕੈਂਦੀ ਹੁਣ ਕਿ ਕਰੀਏ ਸਾਨੂੰ ਗਾਲਾਂ ਪੈਣਗੀਆਂ ਵੀ ਪੂਰਾ ਟੈਮ ਹੋ ਗਿਆ ਬਰਾਤ ਵੀ ਪਹੁੰਚ ਗਈ ਹੈ ਮੈਂ ਕਿਆ ਇੱਕ ਕੰਮ ਕਰਨੇ ਆ। ਏਹੀ ਫੁੱਲ ਧੋ ਕੇ ਨਾ ਲੈ ਜਾਂਣੇ ਆਂ ਤੇ ਨਾ ਉਹੀ ਫੁੱਲ ਚੁੱਕ ਕੇ ਨਾ ਮੈਂ ਫਿਰ ਉਹਨੇ ਅਸੀਂ ਧੋਤੇ ਇੰਨੀ ਮੁਸ਼ਕਿਲ ਨਾਲ ਧੋ ਧੂਕੇ ਅਸੀਂ ਲੈ ਗਏ। ਜਦੋਂ ਉਹ ਫੁੱਲ ਲੈ ਕੇ ਗਏ ਸਾਨੂੰ ਲੱਗਿਆ ਉੱਪਰ ਸੁੱਟਣੇ ਹੀ ਉਹ ਉਹਨਾਂ ਨੇ ਬਰਫ਼ੀ 'ਚ ਸਜਾ ਤੇ
ਜਦੋਂ ਉਹਨਾਂ ਨੇ ਬਰਫ਼ੀ 'ਚ ਸਜਾਏ ਨਾ ਅਸੀਂ ਤੇ ਨਾ ਨਾ ਬਰਫ਼ੀ ਖਾਣੇ ਜੂਗੇ ਨਾ ਬਰਫ਼ੀ ਹੱਲ ਦੇਖਣ ਜੁਗੇ ਇੰਨਾ ਗੁੱਸਾ ਤੇ ਸਾਨੂੰ ਕੈਂਦੀ ਤੇਰੇ ਤਾਂ ਉਲਟੇ ਹੀ ਕੰਮ ਨੇ ਮੈਂ ਕਿਆ ਹੁਣ ਬਰਫ਼ੀ ਨਾ ਖਾ ਜਈ ਚਵੱਲੇ ਕਹਿੰਦੀ ਮੇਰੀ ਫੇਵਰੇਟ ਬਰਫ਼ੀ ਹੈ ਮੈਂ ਕਿਹਾ ਜਾ ਫਿਰ ਖਾ ਲਾ ਕਹਿੰਦੀ ਮੈਂ ਨਹੀਂ ਖਾਂਦੀ ਮੈਨੂੰ ਤਾਂ ਕੀਕਤ ਪਤਾ ਹੈ ਨਾ।
ਹੀ ਹੀ।
ਬੜੇ ਉਲਟੇ ਕੰਮ ਕੀਤੇ ਮਤਲਬ ਅਸੀਂ।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
ਯਾਰ ਉਸ ਟਾਈਮ ਨਾਲ ਜਿਸ ਤਰ੍ਹਾਂ ਹੀ ਮਤਲਬ ਮਾਸੜ ਆਏ ਬਰਾਤ ਲੈ ਕੇ ਜਦੋਂ ਉਹਨਾਂ ਦੇ ਮੂੰਹ 'ਚ ਬਰਫ਼ੀ ਪਾਈਓ ਅਸੀਂ ਤੇ ਹੱਸਣੇ ਸਾਡੀ ਫੋਟੋ ਵੀ ਕਲਿੱਕ ਹੋਈ ਉਹ ਚੋਂ ਵੀ ਅਸੀਂ ਦੰਦ ਹੀ ਫਾੜਨੇ- ਕਿਉਂਕਿ ਸਾਨੂੰ ਤੇ ਪਤਾ ਅਸੀਂ ਕਿਉਂ ਹੱਸਨੇ ਪਏ ਹੁਣ ਉਹ ਫੋਟੋ ਕੋਈ ਦੇਖਦਾ ਨਾ ਸਾਨੂੰ ਪੁੱਛਦਾ ਕਿਉਂ ਹਸਦੇ ਪਏ ਹੋ ਤੁਸੀਂ ਕਿਉਂ ਹਸਦੇ ਪਏ ਹੋ। ਫਿਰ ਅਨੂੰ ਕਹਿੰਦੀ ਇਹ ਰਾਜ ਨਾ ਰਾਜ ਰਹਿਣ ਦੇ ਭੈਣੇ ਜੇ ਕਿਸੇ ਨੂੰ ਦੱਸਿਆ ਨਾ ਛਿੱਤਰ ਬੜੇ ਭੈਣੇ ਦੀ ਵੀਹ ਵਾਰ ਕਿਹਾ ਠੀਕ ਹੈ ਹੋਰ ਯਾਰ ਹੈ। ਕੰਮ ਹੀ ਸਾਡੇ ਤੇ। ਹੋਰ ਤੁਸੀਂ ਦੱਸੋ ਕੋਈ ਯਾਦ ਏਸੀ।
ਨਾ ਮੇਰੀ ਨ ਆ ਕੋਈ ਆਦੀ ਯਾਦ।
। ਹੂ ਹੂ ਸਾਡੇ ਤੋਂ ਉਲਟਾ ਹੀ ਕੰਮ ਸੀ। ਇੱਕ ਵਾਰ ਨਾ ਸਾਡੇ ਘਰ ਦੇ ਕੋਲ ਉੱਥੇ ਨਾਨੀ ਅਰਦੇ ਸੀ ਗਏ ਸੀ। ਉੱਪਰ ਨਾ ਨਾਨੀ ਨਾ ਇਜੀ ਹੈ ਬੜਾ ਬੋਲਦੀ ਤੇ ਨਾ ਉੱਪਰ ਉਹਨਾਂ ਨੇ ਨਾ ਮੁਰਗੇ ਰੱਖੇ ਤੇ ਨਾ ਉਹਨਾਂ ਨੇ ਨਾ ਆਂਡੇ ਦਿੱਤੇ ਸੀ ਤੇ ਮੈਂ ਉਹੀ ਆਂਡੇ ਚੁਕ ਕੇ ਚੁਕਕੇ ਨਾਨੀ ਕੋਲ ਨਾਨੀ ਕਹਿੰਦੀ ਪਾਗਲ ਹੋ ਗਈ ਹੈ ਪਾਗਲ ਹੋ ਗਈ ਹੈ ਮੈਂ ਕਿਹਾ ਨਾਨੀ ਮੈਨੂੰ ਨੀ ਪਤਾ। ਤੁਸੀਂ ਮੈਨੂੰ ਡਾਂਟ ਰਹੇ ਹੋ ਨਾ ਆਂਡੇ ਤੁਸੀਂ ਮੈਨੂੰ ਉਹਨੇ ਆਂਡੇ ਲੈਣ ਭੇਜਿਆ ਸੀ ਪਤਾ ਨੀ ਉੱਪਰ। ਤੇ ਮੈਂ ਗਈ ਤੇ ਇਹ ਅੰਡਾ ਨਾ ਟੁੱਟ ਗਿਆ ਮੇਰੇ ਤੋ
ਅੱਛਾ।
ਉਸ ਤੋਂ ਬਾਅਦ ਜਦੋਂ ਆਂਡਾ ਟੁੱਟਿਆ ਫੇਿਰ ਮੈਂ ਉਹੀ ਆਂਡੇ ਥੱਲੇ ਕਰਤੇ ਤੇ ਮੈਨੂੰ ਕਹਿਣ ਲੱਗ ਗਈ। ਜਦੋਂ ਉਹ ਬੋਲਣ ਲੱਗ ਗ ਫਿਰ ਮੈਂਸੀ ਆਂਡੇ ਥੱਲੇ ਸੱਟ ਤੇ ਮੈਂ ਕਿਹਾ ਲੋ ਸਾਰੇ ਹੀ ਫੋੜਨ ਆ ਤੁਹਾਡੇ ਆਂਡੇ।
ਤੁਸੀਂ ਨੋਨ ਵੈਜ ਖਾ ਲੈਂਦੇ ਹੋ ਵੈਸੇ।
ਨੋਨ ਵੈਜ ਵੈਸੇ ਐਗ ਖਾ ਲੈਂਦੇ ਹਾਂ ਸਰਦੀਆਂ ਚ।
ਅੱਛਾ ਹੋਰ ਨੀ ਖਾਂਦੇ ਕੁਛ ਨਾ ਮੈਂ ਨਹੀਂ ਖਾਂਦੀ।
ਨਹੀਂ ਨਹੀਂ ਮੇਰਾ ਭਰਾ ਵੈਸੇ ਤਾਂ ਮੇਰਾ ਭਰਾ ਖਾਂਦਾ ਏ ਚਿਕਨ।
ਅੱਛਾ ਅੱਛਾ ਅਸੀਂ ਪਹਿਲੇ ਖਾਂਦੇ ਸੀ ਤਿੰਨ ਚਾਰ ਸਾਲ ਹੋ ਗਿਆ ਹੁਨੇ ਛੱਡਿਆ ਹੈ ਬਸ। ਪਹਿਲੇ ਖਾਂਦੇ ਅਸੀ ਵੀ ਚਿਕਨ ਤੇ ਅੰਡੇ ਵਗੈਰਾ। ਨਹੀਂ ਨਹੀਂ ਨਾਰਾਜ ਨਹੀ ਆ।
ਮਤਲਬ ਦੁੱਧ ਦੇ ਨਾਲ ਠੰਡ ਵਾਸਤੇ ਤਾਂ ਵੈਸੇ ਉਹ ਠੀਕ ਰਹਿੰਦੇ ਨੇ, ਜਿਸ ਤਰ੍ਹਾਂ ਬਿਮਾਰ ਹੋ ਜਾਂਨੀ ਆ ਨਾ ਤਾਂ ਜੁਕਾਮ ਹੋ ਜਾਂਦਾ ਜਿਵੇਂ।
ਹ
ਤੇ ਤਾਂ ਖਾਂਨੀ ਹਾਂ।
ਬੋਲਦੇਲੋ
ਹਾਂਜੀ ਹਾਂਜੀ ਹਾਂਜੀ ਹੈਲੋ ਹਾਂਜੀ ਬੋਲ ਰੀ। ਹੋਰ ਦੱਸੋ ਤੁਸੀਂ। ਗੇਮ ਬੈਡਮਿੰਟਨ, ਔਰ ਵੋਲੀਬੋਲ।
ਅੱਛਾ ਖੇਲਦੇ ਹੋ ਹਜੇ ਵੀ।
ਬੈਡਮਿੰਟਨ ਤੇ ਮੈਂ ਖੇਲਣੀ ਹਾਂ ਵੋਲੀਬੋਲ ਚ ਨਾ ਮੇਰੇ ਬੋਲ ਲੱਗਦੀ ਹੱਥ ਤੇ ਜੋਰ ਕੇ ਤੇ ਉਹ ਨੀ ਮੈਂ ਖੇਲਦੀ ਏਨਾ। ਤੇ ਸਾਡੇ ਇੱਥੇ ਨਾ ਸ਼ਾਮ ਨੂੰ ਮੁੜੇ ਖੇਲਦੇ ਏ ਨਾ ਮੈਂ ਉਹਨਾਂ ਨੂੰ ਦੇਖਦੀ ਹਾਂ ਖੇਲਦੇ ਹੋਏ।
ਅੱਛੇ ਲੱਗਦੇ ਏ, ਅਸੀਂ ਵੀ ਸਕੂਲ ਵਿੱਚ ਖੇਲੀਏ ਸਾਡਾ ਇੱਕ ਸਰ ਸੀ ਰਣਧੀਰ ਸਰ। ਉਹ ਖਿਲਾਂਂਦਾ ਸਾਨੂੰ ਸਿਕਸਥ ਤੋਂ ਖਿਲਾਇਆ ਉਹਨੇ। ਵਿੱਚ ਖੁੱਦ ਖੜਾ ਹੋ ਜਾਂਨਾ, ਗੋਲਾ ਬਣਵਾ ਕੇ ਖੁੱਦ ਵਿੱਚ ਤੇ ਸਭ ਨੂੰ ਬੋਲ ਦਿੰਦਾ ਸੀ ਮਾਰੋ ਇਦਾਂ ਮਾਰੋ ਏਦਾਂ ਮਾਰੋ ਕਹਿੰਦਾ ਸੀ।
ਹਾਂਜੀ ਹਾਂਜੀ
ਔਰ
ਹਾਂਜੀ
ਹੋਰ ਤੁਹਾਨੂੰ ਚਾਹ ਪਸੰਦ ਏ ਕੋਫੀ।
ਮੈਂ ਚਾਹ ਤੇ ਵੈਸੇ ਮੈਂ ਸਰਦੀਆਂ 'ਚ ਪੀਂਨੀ ਆਂ, ਅ ਗਰਮੀਆਂ 'ਚ ਤੇ ਕੋਲਡ
ਅੱਛਾ ਹੋਰ ਤੁਹਾਨੂੰ ਅ ਜਾਨਵਰ ਪਸੰਦ ਏ ਪਾਲਤੂ ਜਾਨਵਰ।
ਹਾਂਜੀ
ਹਾਂਜੀ
ਕੀ ਬੋਲਿਆ।
ਮੈਂ ਕਿਹਾ ਪਾਲਤੂ ਜਾਨਵਰ ਪਸੰਦ ਨੇ ਤੁਹਾਨੂੰ।
ਹਾਂਜੀ ਹਾਂਜੀ ਪਾਲਤੂ ਜਾਨਵਰ ਕਹਿ ਰਹੇ ਉ। ਹਾਂਜੀ ਪਸੰਦ ਨੇ। ਚਲੋ ਮੈਂ ਤੁਹਾਨੂੰ ਕਰਦੀ ਆਂ, ਕੋਲ ਆ ਰਹੀ ਏ ਵਿੱਚ। ਹਾਂਜੀ